ਸਤ ਸ੍ਰੀ ਅਕਾਲ ਜੀ।
ਕੈਸੇ ਹੋ ਹਾਂਜੀ-ਹਾਂਜੀ
ਸੇਵਾ ਜੀ ਕੋਈ ਗਰੀਬਾਂ ਕੋਲੋਂ
ਸੇਵਾ ਪਾਣੀ ਸਭ ਵਧੀਆ।
ਹਮ।
ਹਮ।
ਹਾਂ ਉਹ ਤੁਸੀਂ ਉਹ ਕੀ ਕਹਿੰਦੇ ਸੀਗੇ ਉਹੋ?
ਹਾਂ ਉਹਦਾ ਕੀ ਲਿੰਕ ਸੀ ਤੁਸੀਂ ਸਰਚ ਕਰਕੇ ਦੱਸ ਸਕਦੇ ਹੋ।
ਨਹੀਂ ਮੈਨੂੰ ਤਾਂ ਨਹੀ ਇਹਦੇ ਬਾਰੇ ਹਜੇ ਕੋਈ ਨੌਲੇਜ।
ਮੈਂ ਅ ਤੁਸੀਂ ਸੌਂਗ ਸੁਣਿਆ ਇਹ ਧਰਤੀ ਦੇਸ਼ ਪੰਜਾਬ ਦੀ।
ਕਿਹਦਾ ਸੌਂਗ ਇਹ?
ਏ ਹੈਗਾ ਆਪਣਾ ਜਿਮੀ ਸ਼ੇਰ ਗਰ ਦਾ।
ਅੱਛਾ ਹੁੰ ਕੀ ਕਿਹਾ ਹੋਇਆ?
ਓਦੇ ਵਿੱਚ ਵੀ ਥੋੜ੍ਹਾ ਜਿਆ ਜ਼ਿਕਰ ਕੀਤਾ ਹੋਇਆ ਹਰੀ ਸਿੰਘ ਨਲੂਏ ਦਾ ਜਦੋ ਹਰੀ ਸਿੰਘ ਨਲੂਏ ਵਰਗੇ ਕਰਦੇ ਵੈਰੀ ਤੇ ਵਾਰ ਫਿਰ ਭੂੰਕੇ ਵਾਰ ਨਾ ਵੇਖਦੇ।
ਓ ਤਾਂ ਹਾ ਫੇਰ ਉਨੇ ਵੀ ਤਾ ਹੋ ਸਕਦ ਪਰ ਏਨਾਂ ਨਾਲ ਜੇੜੇ ਤੁਸੀ ਸ਼ੀਦ ਸ਼ਹੀਦ ਭਗਤ ਸਿੰਘ ਨਾਲ ਕੈਂ ਇਨਾਂ ਦਾ ਕੋਈ ਲਿੰਕ ਓਦਾ ਨੀ ਮੈਨੂੰ ਕੋਈ
ਵੈਸੇ ਸ਼ੀਦ ਭਗਤ ਸਿੰਘ ਸ਼ੀਦ ਭਗਤ ਸਿੰਘ ਦੀ ਤਾਂ ਗਦਰ ਪਾਰਟੀ ਸੀ।
ਨਈ ਗਦਰ ਪਾਰਟੀ ਓਨਾਂ ਦੀ ਨਈ ਸੀਗੀ ਏਨਾਂ ਦੀ ਹੀ ਨੌਜਵਾਨ ਭਾਰਤ ਸਭਾ ਬਣਾਈ ਸੀ ਇਨਾਂ ਨੇ ਤੇ ਐਚ ਆਰ ਐ ਦਾ ਨਾਮ ਬਾਰਡਰ ਪੇ ਜਿੜਾ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਸੀਗਾ। ਓਦਾ ਨਾਂ ਬਦਲ ਕੇ ਨਾ ਐਚ ਐਸ ਆਰ ਏ ਰਖ ਤਾ ਸੀ ਕ ਉਦੇ ਮੂਰੇ ਕੇ ਐਸ ਹਿਊਮਾ ਮਤਲਬ ਓਦੇ ਨਾਲ ਨਾ ਕੋਈ ਸੋਸ਼ਲਿਸਟ ਜੋੜਤਾ ਸੀਗਾ ਐਚ ਐਸ ਜੋੜਤੀ ਸੀ ਨਾ ਥ ਓ ਐਚ ਆਰ ਏ ਇਨਾਂ ਨੇ ਐਚ ਐਸ ਆਰ ਏ ਕਰਤਾ ਸੀਗਾ
ਓਕੇ।
ਹੁੰ। ਇਨਾਂ ਦੀ ਭਾਰਤ ਨੌਜਵਾਨ ਸਭਾ ਬਣਾਈ ਇਨਾਂ ਨੇ ਤਾਂ ਗਾਦਰ ਪਾਰਟੀ ਤਾਂ ਓਨਾਂ ਨੇ ਲਾਲਾ ਹਰਦਿਆਲ ਹੋਣਾ ਨੇ ਬਣਾਈ ਸੀ ਉੱਨੀ ਸੌ ਚੌਦਾਂ ਦੇ ਵਿੱਚ।
ਅੱਛਾ।
ਤਾਂ ਸੈਨ ਫ੍ਰਾਂਸਿਸਕੋ
ਸਾਨ ਸੰਗ ਸਿਸਕੋ ਯੈਸ ਇਨਾਂ ਨੇ ਬਣਾਈ ਸੀ।
ਤੇ ਲਾਲਾ ਹਰਦਿਆਲ ਸੀਗਾ ਤੇ ਹੋਰ ਵੀ ਸੋਹਣ ਸਿੰਘ ਭਕਨਾ ਹੋਣੀ
ਹਾਲ ਏ ਸੀਗੇ ਮੇਰਾ ਨਾ ਇੱਕ ਇੰਗਲਿਸ਼, ਪਲੱਸ ਟੂ ਵਿੱਚ ਨਾ ਇੱਕ ਸਰ ਹੁੰਦਾ ਸੀਗਾ ਅੰਗਰੇਜ਼ੀ ਪੜਾਂਦਾ ਹੁੰਦਾ ਸੀ ਓਦੀਆਂ ਨਾ ਪੁਰਾਣੀਆਂ ਫੋਟੋਆਂ ਨੇ ਤੇ ਓ ਨਾ ਗਦਰ ਪਾਰਟੀ ਚ ਰਲਿਆ ਹੋਇਆ ਸੀਗਾ
ਅੱਛਾ।
ਓਦੀਆਂ ਪੁਰਾਣੀਆਂ ਫੋਟੋਆਂ ਨੇ ਜਿਵੇਂ ਲੋਕੀ ਪੈਲਾਂ ਪਲਾਜ਼ੋ ਵਗੈਰਾ ਵਰਗੀਆਂ ਪੈਂਟਾਂ ਨੀ ਪਾਇਆ ਕਰਦੇ ਸੀਗੇ
ਪਤਾ ਮੈਨੂੰ ਹਾਂ ਹਾਂ ਬੈਲ ਬੋਟਮ।
ਪੱਗਾਂ ਵਾਂ ਹਾਂ ਪੱਗਾਂ ਬੰਨਦੇ ਹੁੰਦੇ ਸੀਗੇ ਪਗ ਅ ਖੁੱਲੀਆਂ ਖੁੱਲੀਆਂ ਸ਼ਰਟਸ ਪਾਂਦੇ ਹੁੰਦੇ ਸੀ ਓ ਵਾਲੀਆਂ ਵੀ ਫੋਟੋਆਂ ਸੀਗੀਆਂ ਓ ਦੀਆਂ
ਗਦਰ ਪਾਰਟੀ ਨਾਲ ਉਨਾਂ ਦਾ ਲਿੰਕ ਕਿੱਥੋਂ ਹੋ ਗਿਆ ਗਦਰ ਪਾਰਟੀ ਤਾ ਉੱਨੀ ਸੌ ਚੌਦਾਂ ਦੇ ਟਾਈਮਿੰਗ ਦੀ ਆ ਮਤਲਬ ਪਾਰਟੀਸ਼ਨ ਤੋਂ ਪੈਲਾਂ ਦੀ ਆ ਫੇਰ ਓਹੋ ਫੇਰ ਵੀ ਜੇ ਅੱਛਾ ਇੱਕ ਮਿੰਟ ਕੇੜੀ ਕੇੜੀ ਕਲਾਸ ਦੀ ਗੱਲ ਕਰੀ ਓ ਨੀ
ਪਲੱਸ ਟੂ।
ਪਲੱਸ ਟੂ ਕਿੰਨੇ ਚ ਕਰੀ ਹੋਣੀ? ਅਠਾਰਾਂ ਚ ਕਰੀ ਹੋਣੀ ਸਤਾਰਾਂ, ਠਾਰਾਂ ਚ। ਫੇਰ ਸਤਾਰਾਂ ਠਾਰਾਂ ਵੀ ਲਾਕੇ ਚੱਲੇ ਚਲ ਐ ਲੈ ਲੈ ਵੀ ਪਾਰਟੀਸ਼ਨ ਤੋਂ ਪੈਲਾਂ ਨਨਾ ਗ ਪਾਰਟੀ ਨਾਲ ਲਿੰਕ ਨੇ ਨਾ। ਪਰ ਜੇ ਕਉਂਗੀ ਉਧਰੋ ਬਾਅਦ ਖਤਮ ਈ ਹੋ ਗੀ। ਜੇਕ ਆਪਾਂ ਵੈਸੇ ਵੀ ਮੰਨਦੇ ਦੇਖ ਜੇ ਪੰਜਾਹ ਸਾਲ ਓ ਹੋ ਗਏ ਵੀਹ ਆ ਹੋ ਗਏ ਸੱਤਰ ਸਾਲ ਸੱਤਰ ਸਾਲ ਦਾ ਤੈਨੂੰ ਟੀਚਰ ਪੜ੍ਹਾ ਰਿਆ।
ਦੇਖ ਲੋ।
ਨਈ ਬੜਾ ਸਾਦਾ ਜਾਂ ਵੈਸੇ ਹੋ ਕਿਵੇਂ ਆਂਵਾ ਹੋ ਸਕਦਾ ਜਾਂ ਕੋਈ ਓਨਾਂ ਦਾ ਓਨਾਂ ਦੇ ਅੱਗੇ ਕੋਈ ਜਾਂ ਪਿਤਾ ਉਹਨੂੰ ਐ ਡੈਡੀ ਨਾਲ ਜਾਂ ਕੋਈ ਵੀ ਹਨਾ। ਲਿੰਕ ਚ ਹੋ ਸਕਦਾ ਅੱਗੇ ਜਾਂ ਉਹਨਾਂ ਤੋਂ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੋਵੇ। ਬਾਕੀ ਕੋਈ ਹੋ ਵੀ ਸਕਦਾ ਜਿਵੇਂ ਐਂ ਹੋ ਸਕਦਾ ਉਹਨਾਂ ਦੇ ਗਦਰ ਪਾਰਟੀ ਵਾਲਿਆਂ ਦੇ ਅੱਗੇ ਬੱਚੇ ਨੇ ਕੋਈ ਉਹ ਚਲਾਈ ਹੋਈ ਹੋਵੇ।
ਹੂੰ ਇਹ ਹੋ ਸਕਦਾ ਬਟ ਇਹ ਨਹੀਂ ਹੈਗਾ ਸੀ। ਉਹਨਾਂ ਨੇ ਖੁੱਦ ਦੱਸਿਆ ਕਿ ਮੈਂ ਗਦਰ ਪਾਰਟੀ ਚ ਉਹ ਕਰਦਾ ਹੁੰਦਾ ਸੀ। ਹੁਣ ਵੀ ਉਹ ਮਤਲਬ ਉਹ ਕਰਦੇ ਨੇ ਪ੍ਰਚਾਰ ਕਰਦੇ ਨੇ।
ਉਹ ਫੇਰ ਹੁਣ ਏ ਜਿਵੇਂ ਆ ਨੀ ਹਾ ਹਾ। ਸਮਝ ਗਿਆ ਮੈਂ ਨਾ ਉਹ ਹੁੰਦੇ ਨੇ ਆਪਣੇ ਕ੍ਰਾਂਤੀਕਾਰੀ ਕ੍ਰਾਂਤੀ। ਖੇਤੀਵਾਦੀ ਹੈਗੇ ਨਾ ਹੁਣ ਬੀ ਉਹਨਾਂ ਚ ਹੋਣੇ ਆ ਫਿਰ ਹੋਣੇ ਹੋ ਸਕਦੇ ਨੇਗੇ। ਕਿਉਂਕਿ ਉਹ ਜਿਹੜੀ ਅਗਾਦਰ ਪਾਰਟੀ ਤੋਂ ਉਹ ਤੋਂ ਬਾਅਦ ਚੱਲਦੇ ਰਹੇ ਨੇਗੇ ਹੁਣ ਮੇਰੇ ਨਾਲੇ ਇਕ ਐਮਏ ਕਰਦਾ ਹੁੰਦਾ ਸੀ ਮੁੰਡਾ। ਹੁਣ ਵੀ ਯੂਨੀਵਰਸਿਟੀ ਜਿੰਨੇ ਵੀ ਆਹ ਰੋਸ ਪ੍ਰਦਰਸ਼ਨ ਜਾਂਦੇ ਨੇ ਉਹਨਾਂ ਚ ਫਰੰਟੀਅਰ ਹੁੰਦਾ।
ਹੂੰ ਹੂੰ ਪਟਿਆਲੇ ਨਾ ਸ਼ਹੀਦ ਭਗਤ ਸਿੰਘ ਕਲੋਨੀ ਹੈ। ਉੱਥੇ ਹੀ ਰਹਿੰਦੇ ਨੇ ਉਹ ਸਰ।
ਅੱਛਾ।
ਹੂੰ
ਕਿੰਨੀ ਕ ਏਹ
ਬਈ ਏਜ਼ ਤਾਂ ਕਾਫ਼ੀ ਹੋਊਗੀ ਉਹਨਾਂ ਦੀ ਕਾਫ਼ੀ। ਬੁੱਢੇ ਨੇ ਉਹ ਕਾਫੀ ਟਾਈਮ ਤੋਂ ਪੜ੍ਹਾ ਰਹੇ ਨੇ ਮੇਰੇ ਪਾਪਾ ਹੋਰਾਂ ਨੂੰ ਵੀ ਪੜ੍ਹਾਇਆ ਉਹਨੇ।
ਪਾਪਾ ਹੋਣਾ ਨੂੰ ਵੀ ਪੜ੍ਹਾਇਆ।
ਹਾਂਜੀ।
ਫਿਰ ਤੁਹਾਨੂੰ ਕਿਵੇਂ ਸਮਾਜ ਸੇਵੀ ਕਰਦੇ ਸੀਗਾ ਉਦੋਂ ਵੀ ਰੈਗੂਲਰ ਸੀਗੇ।
ਰੈਗੂਲਰ ਸੀ।
ਅੱਛਾ ਜੀ।
ਹੂੰ ਅ ਇੱਕ ਹੋਰ ਸਰ ਨੇ ਪੰਜਾਬੀ ਦੇ ਨੇ ਪੰਜਾਬੀ ਲਿਟਰੇਚਰ ਪੜਾਉਂਦੇ ਨੇ ਗਿਰ ਸਰ ਹਜੇ ਵੀ ਹੈਗੇ ਨੇ ਉਹ ਸਰ ਹਜੇ ਵੀ ਉਹਨਾਂ ਦੀ। ਰਿਟਾਇਰਮੈਂਟ ਨਹੀਂ ਹੋਈ ਹੈਗੀ ਉਹਨਾਂ ਨੇ ਵੀ ਮੇਰੇ ਡੈਡੀ ਹੋਰਾਂ ਨੂੰ ਪੜ੍ਹਾਇਆ ਬੂਆ ਹੋਰਾਂ ਨੂੰ ਪੜ੍ਹਾਇਆ।
ਅੱਛਾ ਜੀ ਤੇ ਡੈਡੀ ਹੁਣੀ ਕਿਹੜੇ ਸਨ ਚ ਪੜ੍ਹੇ ਨੇ।
ਮੇਰੇ ਡੈਡੀ ਹੋਰੀ ਤਾਂ ਕਾਫੀ ਪੁਰਾਣੇ ਨੇ।
ਨੱਬੇ ਨੁਬੇ ਚ ਪੜੇ ਹੋਣੇ।
ਹੂੰ ਐਹੀ ਕੁਛ ਲਾ ਲੋ ਡੈਡੀ ਦਾ ਵਿਆਹ ਦੋ ਹਜ਼ਾਰ ਚ ਹੋਇਆ ਸੀਗਾ।
ਦੋ ਹਜ਼ਾਰ ਚ।
ਹੂੰ
ਮੇਰੇ ਡੈਡੀ ਦਾ ਇੱਕ ਦਾ ਇੱਕ ਚ ਹੋਇਆ।
ਅੱਛਾ ਇੱਕ ਚ ਤਾਂ ਅਸੀਂ ਹੋਈਆਂ ਸੀਗੀਆਂ ਦੋ ਹਜ਼ਾਰ।
ਡੈਡੀ ਦੇ ਯਾਰ ਹੋਣੀ ਦੋ ਚ ਹੋਏ ਨੇ ਇੱਕ ਇੱਕ ਸਾਲ ਦੀ ਫ਼ਰਕ ਚੱਲ ਰਿਹਾ। ਥੋਡਾ ਭਾਈ ਕਿੰਨਾ ਛੋਟਾ ਥੋਡੇ ਨਾਲੋਂ ਦੋ ਸਾਲ ਛੋਟਾ ਹੋਉ
ਹੂੰ
ਉਹ ਮੇਰੇ ਤੋਂ ਵੀ ਛੋਟਾ ਨਾ।
ਦੋ ਸਾਲ ਛੋਟਾ ਦੋ ਹਜ਼ਾਰ ਦੋ ਹਜ਼ਾਰ ਤਿੰਨ ਦਾ ਬਰਥ ਹੈ ਉਦਾ।
ਕਿਹੜੇ ਮਹੀਨੇ ਚ?
ਮਾਰਚ ਚ।
ਮਾਰਚ ਜਨਵਰੀ ਫਰਵਰੀ ਮਾਰਚ ਮੇਰੇ ਤੇ ਤਿੰਨ ਮਹੀਨੇ ਛੋਟਾ ਬੱਸ ਫੇਰ ਉਹੋ।
ਹਾਂਜੀ।
ਮੇਰਾ ਬਾਰਵੇ ਜਾਨਾ, ਬਾਰਵੇ ਚ। ਬਸ-ਬਸ, ਆਈ।
ਮੇਰਾ ਜਨਵਰੀ ਚ ਆਦਾ।
ਜਾਨ ਰੋ ਆਰੀ।
ਜਨਵਰੀ-ਜਨਵਰੀ।
ਜਨ ਰੋ ਆਰੀ ਜੋਨਵਰੀ।
ਜਨਵਰੀ।
ਛਾ ਠੀਕ ਆ, ਆ ਗੁੱਡੀ ਦੂਜੀ ਕਿੰਨੀ ਛੋਟੀ ਛੋਟੇ ਦੇ ਨਾਲੋਂ?
ਦੱਸ ਮਿੰਟ।
ਦਸ ਮਿੰਟ ਵਾਓ ਜੁੜਬੀਆ। ਓਦੀ ਵਾਜ ਤੇਰੇ ਵਾਗੂ ਆ, ਥੋੜੀ-ਥੋੜੀ।
ਮੇਰੀ ਮੰਮੀ ਦੀ ਅਵਾਜ ਵੀ ਸੇਮ ਈ ੲੈ।
ਤਾਹੀ-ਤਾਹੀ ਤਾ ਵੀ ਨਾ, ਤੂੰ ਤੇ ਤੇਰੀ ਮੰਮੀ ਵੀ ਸੈਕਲ ਤੇ ਜਾਓ, ਏ ਥੋੜੀ ਹੈਹੇ ਕਰਨ ਸੈ ਤੇਰੀ ਸੈਕਲ ਮੰਮੀ ਤੇ ਜਾਉ।
ਮੰਮੀ ਦੀ ਆ ਮੈ ਡੀਟੋ ਕਾਪੀ। ਏਹ ਤਾਂ ਹੈਈ ਨੀ ਨਾ, ਏ ਤਾਂ ਹੈਈ ਨੀ ਕਿਸੇ ਤੇ।
ਏ ਕਿੱਥੋਂ ਲੇਆਦੀ ਆ, ਕੱਢ ਕੇ ਕਿੱਥੋਂ ਲੱਗ ਲੇਆ ਏ ਹੋਏ, ਉਈ ਤਾਂ ਈ ਚੱਕ-ਚੁੱਕ ਲਈ ਉੱਥੋਂ ਕਿਸੇ ਦੀ।
ਉਈ ਚੱਕ ਲਈ ਸੀਗੀ ਹੋਸਪਿਟਲ ਚੋ।
ਆਹੋ।
ਹੋਰ ਪਈ ਸੀ, ਏ ਅਸ ਚੱਕ ਲੇਆਏ, ਰੋ ਰੀ ਸੀਗੀ, ਕੱਲੀ ਸੀ। ਫੇਰ ਮੰਮੀ ਕੈੰਦੀ, ਏਨੂੰ ਚੱਕ ਲੈ, ਯਾਨੇ ਅਪਾ।
ਵਧੀਆ-ਵਧੀਆ, ਚੱਕ ਲੇ, ਕੰਨੇਆ ਦਾਣ ਈ ਹੋ ਗੇਆ।
ਮੁਲਵਾਡਰੀ ਐ।
ਕੋਲ ਈ ਬੈਠੀ ਏਹੇ, ਕਾਫੀ। ਕਿਤੇ ਉਹੀ ਤਾਂ ਨੀ ਮੇਰੀਆਂ ਗੱਲਾਂ ਸੁਣ ਰਈ ਕਿ। ਤੇ ਗਾਲ ਹੀ ਗਲੇ ਪੈ ਜਾ ਕੇ।
ਕਾਲੋ, ਪਤਾ। ਤੇਨੂੰ ਪਤਾ ਤਾਂ ਹੈ, ਆ ਵੀਰੇ ਤਾਂ ੲੈਈ ਬੋਲਦੇ ਹੁੰਦੇ ਨੇ, ਓ ਸਾਡੇ ਆਲਾ ੲੈਈ ਬੋਲਦਾ ਹੁੰਦਾ। ਓ ਵੀ ਮੈਨੂੰ ਕਾਲ ਤੋਂ ਬਿਨਾਂ ਗੱਲ ਨੀ ਕਰਦਾ ਮੇਰੇ ਨਾਲ।
ਆਹੋ।
ਹੋਰ ਵੀਡੀਓ ਕੋਲ ਤੇ ਕੁਗਾ ਏ ਕਾਲੋ।
ਠੀਕ ਆ, ਫੇਰ ਭੈਣ-ਭਾਈਆਂ ਦਾ ਪੇਆਰ ਏਦਾ ਈ ਝਲਕਦਾ ਬਾਈ।
ਸਈ ਗੱਲ ਆ। ਮੈ ਤਾ ਆਖਾ ਉਲਾ ਹੋਣਾ ਨੀ ਤੁਹੀ, ਤੂੰ ਮੁਰੇਆ।
ਹੈ।
ਕੋਛ ਨੀ।
ਨਾ, ਪਸੋਂ ਦੱਸ ਹੋਈ।
ਨਈ-ਨਈ, ਕੋਈ ਗੱਲ ਨੀ, ਹੋਰ ਦੱਸੋ ਤੁਸੀ। ਮੈਂ ਪਤਾ ਨੀ ਕੀ ਪੁੱਛਣਾ ਸੀਗਾ ਹੋਰ ਥੋਡੇ ਤੋ। ਦੁੱਖ ਨਿਵਾਰ ਸੈਬ ਗੁਦਵਾਰਾ ਕਿੰਨੇ ਸੰਨ ਚ ਬਣੇਆ ਹੋਏਆ?
ਸੰਨ ਦਾ ਤਾਂ ਨੀ ਮੈਨੂੰ ਪਤਾ, ਪਰ ਏਨਾਂ ਤਾ ਵੀ ਥੋੜਾ ਯਾ, ਉ ਮੈ। ਲੱਗਿਆ ਸੀਗਾ ਪੜ੍ਹਨ ਮੇਰੇ ਥੋੜਾ ਜਿਹਾ ਇਤਿਹਾਸ ਸੀਗਾ ਉਹ ਨਾ ਇੱਥੇ ਇੱਕ ਪਿੰਡ ਸੀਗਾ, ਉਹਦੇ ਨੇੜੇ ਲੈਹਿਲੋ ਲੈਹਿਲੋ ਲੈਹਿਲੋ
ਆ
ਜਦੋਂ ਪਟਿਆਲਾ ਬਣਿਆ ਨੀ ਸੀ ਅਜੇ
ਹੂ ਹੂ
ਇਹਦੇ ਕੋਲ ਇੱਕ ਪਿੰਡ ਸੀ ਲਹਿਲ ਪਿੰਡ, ਦੇ ਉੱਥੋਂ ਦੇ ਰਾਮ ਸਿੰਘ ਨੇ ਮਤਲਬ ਗੁਰ ਤੇਗ ਬਹਾਦਰ ਸਾਹਿਬ ਨੂੰ ਅੱਗੇ ਆ ਕੇ ਅਰਦਾਸ ਕਰੀ ਸੀਗੀ ਕਹਿੰਦੇ ਕੀ ਉਹਨਾਂ ਦਾ ਨਾ ਪਿੰਡ ਚ ਕੋਈ ਬਿਮਾਰੀ ਚੱਲੀ ਸੀਗੀ ਉਸ ਟਾਈਮ ਚ
ਹੂ ਹੂ
ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ ਤੂੰ ਐਂ ਲ ਲ ਬਸੇ ਉੱਨੀ ਸੌ ਉਹ ਉੱਨੀ ਸੌ ਆ ਗ ਹੋਏ ਸਤਾਰਾਂ ਸੌ ਇੱਕੀ ਦਾ ਸਮਾਂ ਸੀਗਾ ਉਹਨਾਂ ਦਾ, ਸੋਲਾਂ ਸੌ ਇੱਕੀ ਦਾ ਸੋਲਾਂ ਸੌ ਇੱਕੀ ਦੇ ਵਿੱਚ ਚੋ ਚੋਲਾ ਛੱਡ ਗਏ ਸੀ ਗੁਰੂ ਤੇਗ ਬਹਾਦਰ, ਤੂੰ ਬਸ ਇਹਨੂੰ ਐਵੇਂ ਲਾ ਲਾ ਵੀ ਇਸਦਾ ਮਤਲਬ ਉਹ ਸੋਲਾਂ ਸੌ ਸੋਲਾਂ ਕਦੇ ਵੱ ਵ ਦੇਆ ਕੁਛ ਇਹ ਬਸ ਦੱਸ ਕਦੇ
ਸੋਲਾਂ ਦਾਸ
ਉਹ ਲਹਿਲ ਪਿੰਡ ਦਾ ਵਾਸੀ ਦੀ ਜਿਹੜਾ ਰਾਮ ਸਿੰਘ ਉਹਨੇ ਆ ਕੇ ਉਹ ਕਰੀ ਤੇ ਗੁਰੂ ਸਾਹਿਬ ਨੇ ਇੱਥੇ ਬਹਿ ਕੇ ਤਪ ਕਰਿਆ ਸੀਗਾ ਵਾ, ਉਦੋਂ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਸੀਗਾ ਤੇ ਮਤਲਬ ਉਦੋਂ ਹਾਂ ਵੀ ਇਹ ਵੀ ਕਿਹਾ ਸੀ ਸਰੋਵਰ ਬਣਾ ਵੀ ਜਿਹੜਾ ਮਤਲਬ ਮਤਲਬ ਇੱਥੇ ਆ ਕੇ ਸੱਚੇ ਮਨ ਇਸ਼ਨਾਨ ਕਰੂਗਾ ਤੇ ਉਹਦਾ ਭਲਾ ਹੋਊਗਾ
ਅੱਛਾ ਤਾਂਹੀ ਦੁੱਖ ਕੱਢਦੇ ਨੇ ਇੱਥੇ ਆ ਕੇ
ਬਸ ਹਾਂ ਤਾਂਹੀ ਫਿਰ ਔ
ਲੋਕੀ ਬਹੁਤ ਦੂਰ ਦੂਰ ਆਂਦੇ, ਫਿਰ ਮੋਤੀ ਬਾਗ਼ ਗੁਰਦੁਆਰਾ ਕਿਵੇਂ ਬਣਿਆ?
ਉਹਦਾ ਨੀ ਮੈਨੂੰ ਵਾ ਉਹ ਦਾ ਇਤਿਹਾਸ ਵੀ ਪੜਿਆ, ਨਾ ਮੈਂ ਕਦੇ ਗਿਆ ਉੱਥੇ ਜੇ ਮੈਂ ਗਿਆ ਹਦਾ ਫਿਰ ਮੈਂ ਕੱਢ ਲੈਂਦਾ
ਮੋਤੀਬਾਗ ਗੁਰਦੁਆਰਾ ਬਹੁਤ ਵਧੀਆ ਵੀਰੇ, ਜਾ ਕੇ ਦੇਖੀ ਤੁ
ਮ ਉਹ ਤਾਂ ਚੱਲਦਾ ਹੁੰਦਾ ਸੀਗਾ ਕਹਿੰਦੇ ਵੀ ਉੱਥੇ ਗੁਰਦੁਆਰਾ ਸਾਹਿਬ ਮਿੰਦਰ ਵਾਲੀ ਸਾਈਡ ਹੈ ਨਾ ਐ ਵੀ
ਹੂ ਹੂ
ਬ ਉਹਨੋਂ ਫਿਰ ਮ, ਪਰ ਗਿਆ ਨੀ ਕਦੇ ਉੱਧਰ ਮੈਂ ਤਾਂ ਘੱਟੇ ਮੇਨੂੰ ਆਤ ਨੀ ਮਤਲਬ ਐਵੇਂ ਫਿਰਨਾ ਵੀ ਬਹੁਤ ਵੱਡਾ ਟਾਸ੍ਕ ਹੈ ਜੀ, ਪਰ ਹਿਮਾਚਲ ਚ ਤਾਂ ਬਹੁਤ ਫਿਰੇ ਆਂ ਅਸੀ
ਸਾਡੇ ਵੂਮੈਨ ਕਾਲਜ ਦੇ ਬੈਕ ਸਾਈਡ ਹੈ, ਏ ਗੁਰਦੁਆਰਾ ਤਾਂ ਅਸੀਂ ਤੁਰ ਕੇ ਜਾਂਦੀਆਂ ਹੁੰਦੀਆਂ ਸੀ
ਅੱਛਾ ਉੱਥੇ ਹੀ ਜਾ ਹੈ, ਮੈਂ ਤਾਂ ਜੀ ਕਿਤੇ ਉੱਧਰ ਨੂੰ ਆ ਪਰਾਂ ਨੂੰ ਉਹ ਮੋਤੀ ਮਹਿਲ ਆ ਨਾ ਪਰਾਂ ਨੂੰ
ਮੋਤੀ ਮਹਿਲ ਆ ਤਾਂ, ਸ਼ੀਸ਼ ਮਹਿਲ ਵਾਲਾ ਆ ਗਿਆ
ਅੱਛਾ
ਹਾਂ ਕਹਿੰਦੇ ਨੇ ਕਹਿੰਦੇ ਸ਼ੀਸ਼ ਮਹਿਲ ਤੋਂ ਲੈ ਕੇ, ਵੂਮੈਨ ਕਾਲਜ ਤੱਕ ਜਿਹੜਾ ਮਹਾਰਾਜਾ ਭੁਪਿੰਦਰ ਸਿੰਘ ਹੁੰਦਾ ਸੀ, ਉਹ ਨਾ ਮਹਿਲ ਹੁੰਦਾ ਸੀਗਾ ਵੂਮੈਨ ਕਾਲਜ ਚ ਅੱਜ ਵੀ ਪੁਰਾਣੀਆਂ ਚੀਜ਼ਾਂ ਪਈਆਂ ਨੇ
ਅੱਛਾ
ਅਸੀਂ ਵੇਖਦੇ ਹੁੰਦੇ ਸੀ, ਹਾਂ ਮਹਾਰਾਜਾ ਭੁਪਿੰਦਰ ਸਿੰਘ ਦੇ ਬੈਡ ਪਏ ਨੇ
ਅੱਛਾ
ਡਾਂਸ ਦੀਆਂ ਕਲਾਸਾਂ ਲੱਗਦੀਆਂ ਨੇ ਉੱਥੇ ਔਥੇ ਚੰਦਰਮੁਖੀ ਦੀ ਫੋਟੋ ਲੱਗੀ ਹੋਈ ਆ ਬਹੁਤ ਵੱਡੀ
ਇਹ ਕੌਣ ਆ ਬਈ ਚੰਦਰਮੁਖੀ
ਉਹਨੇ ਲਗਾਈ ਹੋਈ ਹੋਣੀ ਕੁਛ ਚੰਦਰਮੁਖੀ ਦੀ ਲਗਾਈ ਦਿੱਤੀ ਏ ਤੇ ਹੋਰ ਪਤਾ ਨੀ ਕਿਦੀ ਲਗਾ
ਹੈ ਕੌਣਾ ਆ ਮਹਾ ਏਹੇ ਪਤਾ ਨੀ ਚੰਦਰਮੁਖੀ ਕੌਣ‌ ਆ
ਚੰਦਰਮੁਖੀ ਭੂਤਨੀ ਸੀ
ਹਐ
ਹੈ ਤਾਂ ਮਹਾਰਾਣੀ ਸੀ
ਕਿਦੀ
ਚੱਲ ਮੈਂ ਆਪ ਫੇਰ ਕਰਦੇ ਆ ਆਪਾਂ
ਓਕਾ ਠੀਕ ਆ
ਦੱਸਦੀ ਆ ਚੰਦਰਮੁਖੀ ਬਾਰੇ ਚੰਦਰਮੁਖੀ ਕੌਣ ਤੀ